ਹੈਲੋ ਹੈਲੋ ਹਾਂਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕਿਸ ਤਾਂ ਯਾਦ ਕੀਤਾ ਅੱਜ ਸਾਨੁ
ਹਾਂ ਵਧੀਆ ਬਸ ਮੈਂ ਕਿਹਾ ਚੱਲ ਬੈਠੇ ਤੁਹਾਨੂੰ ਫੋਨ ਕਰੀਏ ਬੜੇ ਦਿਨ ਹੋ ਗਏ ਗੱਲਬਾਤ ਨੀ ਹੋਈ ਕੋਈ ਪੁੱਛੀਏ ਕੀ ਕਰ ਰਹੇ ਹੋ ਕਿਤੇ
ਹਾਂ ਨਾ ਨਾ ਪਿਛਲੇ ਦਿਨਾਂ ਚ ਸੀਗਾ ਅੱਜ ਕੱਲ ਤਾਂ ਨਹੀਂ ਅੱਜ ਕੱਲ ਤਾਂ ਬੱਚਿਆਂ ਦੇ ਸਕੂਲ ਚੱਲਦੇ ਪਏ ਜੇ ਅੱਜ ਕੱਲ ਤਾਂ ਨਹੀਂ ਅਜੇ ਜਾ ਗਏ ਸਗੋਂ ਪਿਛਲੇ ਮਹੀਨੇ ਪ੍ਰੋਗਰਾਮ ਸੀਗਾ ਭੈਣਾਂ ਉੱਧਰ ਆਪਣੇ ਰਿਸ਼ਤੇਦਾਰੀ ਵਿੱਚ ਭੈਣਾ ਹੀ ਲੱਗ ਦੀਆਂ ਸਾਡੀਆਂ ਤੇ ਉਹ ਉੱਧਰ ਗਏ ਸੀ
ਹਾਂਜੀ ਅੱਛਾ ਅੱਛਾ ਆਹ ਤੁਸੀਂ ਵੀ ਆਹੋ ਗਏ ਦੇ ਸੀ ਮੈਂ ਵੀ ਉੱਥੇ ਪਹੁੰਚੀ ਦੀ ਸੀ ਕੋਈ ਸਾਡਾ ਹੈ ਨਾ ਤੁਹਾਡੇ ਵੀ ਰਿਸ਼ਤੇਦਾਰੀ ਚ
ਹਾਂਜੀ ਰਿਸ਼ਤੇਦਾਰੀ ਵਿੱਚ ਨਾ ਇੱਕ ਤੇ ਇੱਕ ਜਣੇ ਨੇ ਤੇ ਆਪਣਾ ਘਰ ਨਵਾਂ ਓਪਨਿੰਗ ਕੀਤੀ ਘਰ ਦੀ ਤੇ ਉੱਥੇ ਸਾਨੂੰ ਇਨਵਾਈਟ ਹੈਗੇ ਸੀ ਅਸੀਂ ਸਾਰੇ ਜ
ਅੱਛਾ ਜੀ
ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਫੰਕਸ਼ਨ ਚੱਲਿਆ ਤਾਂ ਤਿੰਨ ਦਿਨ ਪਰ ਅਸੀਂ ਤਾਂ ਇੱਕ ਦਿਨ ਵਾਸਤੇ ਮਤਲਬ ਦੋ ਦਿਨ ਵਾਸਤੇ ਸਮਝੋ ਇੱਕ ਦਿਨ ਪਹਿਲੇ ਚਲੇ ਗਏ ਸੀ ਅਗਲੇ ਦਿਨ ਭੋਗ ਸੀ ਪਾਠ ਦਾ ਹਾਂ ਅਖੰਡ ਪਾਠ ਸਾਹਿਬ ਰਖਵਾਇਆ ਦਾ ਸੀ ਅਤੇ ਫਿਰ ਅਸੀਂ ਕ ਅਸੀਂ ਇਹ ਭੋਗ ਵਾਲੇ ਦਿਨ ਇੱਕ ਦਿਨ ਪਹਿਲੇ ਆ ਜਾਵਾਂਗੇ ਕਿਉਂਕਿ ਦੋ ਦੋ ਫੰਕਸ਼ਨ ਸੀ ਫਿਰ ਦੋਨੋ ਪਾਸੇ ਅਟੈਂਡ ਕਰਨਾ ਸੀ ਦੂਸਰੀ ਦੂਸਰੇ ਤਰਫ ਕੁੜੀ ਦੀ ਰਿੰਗ ਸੈਰਾਮਨੀ ਸੀ ਉਹਦਾ ਫੰਕਸ਼ਨ ਰਾਤ ਦਾ ਸੀ ਉਹਦਾ ਦਿਨ ਦਾ ਸੀ ਲੰਚ ਟਾਈਮ ਥੋੜ੍ਹਾ ਇਹ ਵੀ ਫ਼ਰਕ ਪੈ ਗਿਆ ਕਿ ਚਲੋ ਦੋਨੋ ਰਿਸ਼ਤੇਦਾਰੀਆਂ ਇਕੱਠੀਆਂ ਸਾਡੀਆਂ
ਫਰਕ ਹਾਂਜੀ ਵਾਧੂ
ਹਾਂ ਰਿਸ਼ਤੇਦਾਰੀ ਸੀਗੀ ਅਤੇ ਫਿਰ ਆਉਣਾ ਜਾਣਾ ਵੀ ਔਖਾ ਹੋ ਜਾਣਾ ਸੀ ਨਾ ਅਗਰ ਅਗਰ ਉਹ ਥੋੜ੍ਹੇ ਟਾਈਮ ਬਾਅਦ ਕਰਦੀ ਕਿ ਬਈ ਹਫ਼ਤੇ ਦਾ ਟਾਈਮ ਲੱ ਲੈਂਦੀ ਕਿ ਮੈਂ ਅਗਲੇ ਹਫ਼ਤੇ ਕਰ ਲਵਾਂਗੀ ਅਤੇ ਫਿਰ ਇਹੀ ਥੋੜ੍ਹੀ ਜਿਹੀ ਸਲਾਹ ਉਹਨੂੰ ਦਿੱਤੀ ਵੀ ਇਕੱਠੇ ਹੀ ਕਰ ਲਉ ਤੁਸੀਂ ਸਵੇਰੇ ਕਰ ਲਓ ਰਾਤ
ਹਾਂ ਨਹੀਂ ਨਹੀਂ ਬੜਾ ਵਧੀਆ ਹੋਇਆ ਪ੍ਰੋਗਰਾਮ ਬੜਾ ਸਹੀ ਸਭ ਦਾ ਟਾਈਮ ਬੱਚ ਗਿਆ ਉਹਨਾਂ ਦਾ ਵੀ ਆਪਣਾ ਵੀ ਉਹਨਾਂ ਦਾ ਵੀ ਫਾਇਦਾ ਹੋਇਆ ਚਲ
ਹਾਂ ਸਾਰਿਆਂ ਨੂੰ ਪਰੇਸ਼ਾਨੀ ਨਹੀਂ ਕਿਸੇ ਨੂੰ ਹੈਾ ਖੇਤ ਚੱਲਣੀ ਹੋਈ ਇੱਕ ਜਣਿਆਂ ਨੂੰ ਜ਼ਿਆਦਾ ਖੇਤ ਚੱਲਣੀ ਪਈ ਨਹੀਂ ਤੇ ਹਾਂਜੀ ਹਾਂਜੀ ਨਹੀਂ ਤਾਂ ਜਿਹਦੇ ਘਰ ਫੰਕਸ਼ਨ ਹੁੰਦਾ ਫਿਰ ਉਹਦੇ ਘਰ ਹੀ ਸਭ ਨੇ ਰੁਕਣਾ ਸੀ ਨਾ ਚਾਹ ਪਾਣੀ ਲੰਚ ਨਾਸ਼ਤਾ ਮੌਸਮ ਹਾਂ ਉਸ ਟਾਈਮ ਵੀ ਬਹੁਤ ਗਰਮੀ ਹੋ ਗਈ
ਹਾਂ ਉਹਨਾਂ ਦਿਨਾਂ ਚ ਵੀ ਨਾਲੇ ਫਿਰ ਨਵੇਂ ਘਰ ਥੋੜ੍ਹੀ ਅਡਜਸਟਮੈਂਟ ਕਰਨਾ ਵੀ ਥੋੜਾ ਔਖਾ ਹੋ ਜਾਂਦਾ ਨਾ ਹਾਂ
ਨਾ ਸਾਰਾ ਕੁਛ ਹਜੇ ਉਹਨਾਂ ਕੋਲ ਕੁਛ ਵੀ ਨੀ ਸੀ ਹੈਗਾ ਕੋਈ ਬੈੱਡ ਵਗੈਰਾ ਨਹੀਂ ਸੀ ਨਾਲੇ ਕਿਉਂਕਿ ਬਾਬਾ ਜੀ ਦਾ ਪਾਠ ਰੱਖਿਆ ਦਾ ਸੀ ਤੇ ਬੈੱਡ ਵਗੈਰਾ ਰੱਖਣੇ ਵੀ ਨੀ ਸੀ ਤੇ ਫਿਰ ਨਾਲੇ ਨਾ ਉਹ ਮਤਲਬ ਜਿਹੜੇ ਜਗ੍ਹਾ ਜਿੱਥੇ ਅਸੀਂ ਗਏ ਸੀ ਨਾ ਉੱਥੋਂ ਦੇ ਸਾਡੇ ਰਿਸ਼ਤੇਦਾਰ ਕਾਫੀ ਜਣੇ ਹੈਗੇ ਸੀ ਉੱਥੇ ਅਤੇ ਰਾਤ ਦਾ ਜਿਹੜਾ ਥੋੜ੍ਹਾ ਸਟੇ ਹੁੰਦਾ ਨਾ ਸਾਨੂੰ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਇਹਦੇ ਨਾਲ ਜਦੋਂ ਮਤਲਬ ਉੱਥੇ ਪਾਠ ਵਾਲੀ ਥਾਂ ਤੇ ਰੌਲਾ ਵੀ ਨਹੀਂ ਨਾ ਪਾ ਸਕਦੇ ਪਾਠ ਰੱਖਿਆ ਹੋਏ ਤੇ ਅਸੀਂ ਪੈਂਦਾ ਹੈ ਨਾ ਹਾਂ ਤੇ ਫੇਿਰ ਇਸ ਕਰਕੇ ਥੋੜ੍ਹਾ ਜਿਹਾ ਹੋ ਗਿਆ ਕਿ ਰਾਤ ਦਾ ਸਟੇ ਅਸੀਂ ਦੂਸਰੀ ਜਗ੍ਹਾ ਤੇ ਕਰ ਲਿਆ ਤੇ ਥੋੜ੍ਹਾ ਬੱਚਿਆਂ ਬੱਚੇ ਜਾਂ ਨਿੱਕੇੇ ਨਿੱਕੇੇ ਬੱਚੇ ਸੀ ਉਹ ਰੌਲਾ ਵੀ ਪਾਉਦੇ ਰੋਂਦੇ ਵੀ ਹੈ ਕੋਈ ਚੀਜ਼ ਚਾਹੀਦੀ ਹੈ ਕਦੇ ਤੋ ਇਸ ਤਰ੍ਹਾਂ ਕਰਕੇ ਇਹ ਵੀ ਥੋੜ੍ਹਾ ਜਿਹਾ ਫਰਕ ਪੈ ਗਿਆ ਉੱਧਰ ਦੂਸਰੇ ਘਰ ਚਲੇ ਗਏ ਬੱਚੇ ਅਤੇ ਥੋੜ੍ਹਾ ਆਰਾਮ ਵੀ ਹੋ ਗਿਆ ਉਹਨਾਂ ਨੂੰ ਹਮ
ਭੋਗ ਲੈ ਦੇਣੀ ਮੇਲ ਹੋਇਆ ਸੀ ਤੁਹਾਡਾ ਹਾਂ ਪਰ ਉਹਨਾਂ ਹੋ ਨੀ ਭਾਈ ਗੱਲਬਾਤ ਨਹੀਂ ਨਾ ਹੋ ਪਾਈ ਉਦੋਂ ਰਸ਼ ਬੜਾ ਸੀ ਹਾਂ ਹਾਂ ਹਾਂ ਕਿਉਂਕਿ ਫੇਰ ਸਾਰੇ ਲੋਕਲ ਬੰਦੇ ਵੀ ਉਹਨਾਂ ਦੇ ਆਏ ਦੇ ਸੀ ਸਾਰੇ ਕਾਫੀ ਜਾਨੇ ਸੀ ਫੇਰ ਉਹਦੇ ਦੇ ਨਾਲੇ ਪਾਠ ਚ ਹੁੰਦਾ ਵੀ ਬੰਦਾ
ਫਿਰ ਪਾਠ ਤੇ ਗੱਲਾਂ ਨਹੀਂ ਹੋ ਪਾਉਂਦੀਆਂ ਨਾ ਤੇ ਫਿਰ ਉਹੀ ਦੱਸਿਆ ਨਾ ਤੁਹਾਨੂੰ ਦੋ ਦੋ ਫੰਕਸ਼ਨ ਸੀ ਫਿਰ ਦੂਸਰੇ ਫੰਕਸ਼ਨ ਦੀ ਤਿਆਰੀ ਚ ਲੱਗ ਗਏ ਪਹਿਲੇ ਇੱਕ ਕੰਪਲੀਟ ਹੋਇਆ ਇੱਕ ਖ਼ਤਮ ਹੋਇਆ ਲੰਚ ਟਾਈਮ ਤੱਕ, ਫਿਰ ਸ਼ਾਮੀ ਉੱਧਰ ਦੀ ਤਿਆਰੀ ਕਰਨ ਲੱਗ ਗਏ ਤੇ ਫਿਰ ਵਾਪਸ ਵੀ ਆਉਣਾ ਹੁੰਦਾ ਹੈ ਨਾ ਬੱਚਿਆਂ ਨਾਲ ਕੰਮ
ਹਾਂ ਨਹੀਂ ਵਾਪਸੀ ਬਸ ਫੰਕਸ਼ਨ ਖ਼ਤਮ ਹੋ ਜਾਂਦੀ ਫੇਰ ਵਾਪਸੀ ਦੀ ਹੋ ਜਾਂਦੀ ਬਈ ਚਲੋ ਬਈ
ਹਾਂ ਕਿਉਂਕਿ ਫਿਰ ਬੱਚਿਆਂ ਨੇ ਆਪਣੇ ਆਪਣੇ ਕੰਮਾਂ 'ਤੇ ਵੀ ਜਾਣਾ ਹੁੰਦਾ ਅਤੇ ਬੱਚੇ ਜਿਹੜੇ ਛੋਟੇ ਉਹ ਸਕੂਲ ਵੀ ਜਾਣੇ ਹੁੰਦੇ ਉਹਨਾਂ ਨੇ ਅਤੇ ਜ਼ਿਆਦਾ ਛੁੱਟੀਆਂ ਵੀ ਨਹੀਂ ਹੋ ਸਕਦੀਆਂ ਦੋ ਛੁੱਟੀਆਂ ਕਰ ਲਈਏ ਘਰੋਂ ਵੀ ਜ਼ਿਆਦਾ ਟਾਈਮ ਜਾਇਆ ਨਹੀਂ ਜਾਂਦਾ ਤਾਂ ਉਹੀ ਹੁੰਦਾ ਨਾ ਵੀ ਜ਼ਰੂਰੀ ਜਿੱਥੇ ਜਾਣਾ ਪਏ ਉੱਥੇ ਜਾਣਾ ਵੀ
ਹੋ ਨਾ ਜਾਂ ਖੁਸ਼ੀ ਜਾਂ ਗਮ ਉਹ ਕੋਈ ਨਾ ਕੋਈ ਚੱਲਦਾ ਰਹਿੰਦਾ ਸਾਡੇ ਵੀ ਕਿਸੇ ਦੇ ਭੋਗ ਸੀ ਤੇ ਅੱਜ ਸਗੋਂ ਇਹ ਗਏ ਆ ਮੈਂ ਨੀ ਗਈ ਕਿਉਂਕਿ ਬੱਚੇ ਟੈਸਟ ਵੈਸਟ ਤੇ ਫਿਰ ਬੱਚਾ ਥੋੜ੍ਹਾ ਜਾਂਦਾ ਡੀਸ ਟਰਬ ਤੇ ਮੰਮੀ ਕੋਲ ਹੋਣੀ ਕਿਹ ਰਹੇ ਕੁੱਛ ਖਾਣਾ
ਬਿਲਕੁਲ ਬਿਲਕੁਲ ਵੱਡੇ ਬੱਚੇ ਹੋ ਜਾਂਦੇ ਮਾਂ ਚਾਹੀਦੀ ਹੁੰਦੀ ਮੰਮੀ ਕਿੱਥੇ ਚਲੇ ਗਏ ਤੁਸੀਂ ਅੱਜ ਅਹ ਮੰਮੀ ਕਿੱਥੇ ਘਰ ਨਜ਼ਰ ਨਾ ਆਏ ਤੇ ਮੰਮੀ
ਪਰ ਮੈਨੂੰ ਲੱਗਾ ਨਾ ਕਿ ਨਹੀਂ ਪੜ੍ਹਦਾ ਪਿਆ ਤੇ ਫਿਰ ਥੋੜਾ ਬਰਡਨ ਹੋ ਜਾਂਦਾ ਨਾ ਬੱਚੇ ਦੇ ਦਿਮਾਗ ਹਾਂਜੀ ਤੇ ਪਤਾ ਮੰਮੀ ਹੈਗੀ ਆ ਉਹਨੇ ਸਭ ਕੁਛ ਫੜਾਈ ਜਾਣਾ ਬਈ ਮਿਲ ਜਾਣਾ ਹੈ ਓਂਜ ਤੇ ਕੰਮ ਸਾਰੇ ਕਰ ਦੈਂਦਾ ਹਮ ਮੇਰੇ ਨਾਲ ਪੂਰੀ ਹੇਲਪ ੳਹ ਕਰਦਾ ਹੈ
ਔਰ ਕਰਨੀ ਵੀ ਚਾਹੀਦੀ ਇਹ ਨੀ ਬਈ ਕੋਈ ਕਹਿੰਦੇ ਕਈ ਲੋਕ ਕਹਿੰਦੇ ਨਾ ਵੀ ਕੁੜੀਆਂ ਹੋਣ ਤੇ ਉਹ ਕੰਮ ਕਰਦੀਆਂ ਘਰ ਦਾ ਮੁੰਡੇ ਵੀ ਸਾਰਾ ਕੰਮ ਕਰ ਲੈਂਦੇ ਆ
ਛੋਟੇ ਨੂੰ ਵੀ ਆਦਤ ਪਾ ਲਈ ਦੀ ਹੈ ਮੈਂ ਕਿਹਾ ਨਹੀਂ ਤੂੰ ਹੁਣ ਛੁੱਟੀ ਵਾਲੇ ਦਿਨ ਤੂੰ ਤੇਰੀ ਡਿਊਟੀ ਤੂੰ ਇਹ ਕਰਨਾ ਈ ਕਰਨਾ
ਆਹ ਨਹੀਂ ਮੁ ਮਤਲਬ ਕਿ ਮੁੰਡਿਆਂ ਨੂੰ ਕਾਮ
ਕ ਹਮ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਸ਼ੁਰੂ ਤੋਂ ਛੋਟੇ ਹੁੰਦੇ ਆ ਤੇ ਮੇਰੇ ਨਾਲ ਕਰ ਰਹੇ ਪਤਾ ਵੀ ਕਰਨਾ ਆਦਤ ਏ ਹੁਣ ਪਾਪਾ ਨਾਲ ਵੀ ਕਰਦਾ ਆਪ ਆਪਣੇ ਜਿੱਦਾ ਜਿਹੜਾ ਵੀ ੳਹ ਕੰਮ ਕਹਿਣ ਕਿ ਬਾਈਕ ਵਾਈਕ ਚਲਾ ਲੈਂਦਾ
ਵਧੀਆ ਵਧੀਆ ਨਹੀਂ ਚੰਗੀ ਗੱਲ ਹੈ ਬੱਚਿਆਂ ਨੂੰ ਅੱਛੀ ਅੱਛੀ ਦੇਣੀਆਂ ਚਾਹੀਦੀਆਂ ਅੱਛੇ ਸੰਸਕਾਰ ਮਿਲੇ ਦੇ ਹੋ ਨਾ ਹਾਂਜੀ ਕੀ ਕਰਹਿਹੇ
ਠੀਕ ਬਾਈਕ ਤੇ ਈ ਡਰਦੇ ਡਰਦੇ ਮੈਂ ਗਈ ਆਹ ਨਾ ਬੜਾ ਵਧੀਆ ਲੱਗਦਾ ਇਹ ਤੇ ਹੈ ਹਾਂ ਇਹਨੂੰ ਵੀ ਹਾਂ ਹਾਂਜੀ ਪਹਿਲੀ ਵਾਰੀ ਜਦੋਂ ਲੈ ਕੇ ਗਿਆ ਤੇ ਬੜਾ ਮੈਨੂੰ ਥੋੜਾ ਡਰ ਵੀ ਲੱਗ ਰਿਹਾ ਸੀ ਪਰ ਮੈਂ ਫਿਰ ਇਹਨੂੰ ਵੀ ਕਿਹਾ ਮੈਂ ਕਿਹਾ ਨਹੀਂ ਕੋਂਫਿਡੈਂਟ ਰਹਿ ਤੇ ਥੋੜਾ ਬਸ ਆਰਾਮ ਨਾਲ ਹੀ ਚਲਾ ਹਾਂ ਤੇ ਉਹ ਅਚਾਨਕ ਸਾਡੀ ਰੋਡ ਨਾ ਟੁੱਟੀ ਦੀਆਂ ਸੀ ਤੇ ਉਹ ਅੱਜ ਰਾਤ ਹੀ ਉਹਨਾ ਨੇ ਸਾਰੇ ਖੱਡੇ ਖੁੱਡੇ ਭਰ ਦਿੱਤੇ ਮੈਂ ਕਿਹਾ ਲੈ ਤੇਰੀ ਤੂੰ ਆਇਆ ਤੇ ਕੱਢੇ ਵੀ ਭਾਰ ਦਿੱਤਾ ਨਹੀਂ ਤੇ ਕਾਫੀ ਆਉਂਦੇ ਆ ਰਸਤੇ ਚ ਕਿਸੇ ਵੇਲੇ ਇਹਨਾਂ ਦਾ ਆਪ ਆਪਣਾ ਇਹਨਾਂ ਨੂੰ ਜਂਤਾ ਪੱਲੇ ਤੇ ਫ ਮੈਨੂੰ ਇਹਨੂੰ ਇਹਦਾ ਇਹੀ ਡਰ ਸੀ ਮੈਂ ਕਿਹਾ ਅੱਗੇ ਆਉਣੇ ਆ ਖੱਡੇ ਪਤਾ ਨੀ ਕਿਸ ਤਰ੍ਹਾਂ ਚੱਲੇਗਾ ਤੇ ਉਹ ਅਚਾਨਕ ਹੀ ਵੇਖਿਆ ਤੇ ਉਹਨਾਂ ਨੇ ਪਾਈ ਦੀ ਸੀ
ਹਾਂ ਨਹੀਂ ਸਭ ਜਗ੍ਹਾ ਤੇ ਨਾ ਹੁੰਦਾ ਪਿਆ ਰਿਪੇਅਰ ਹਾਂ ਰੋਡ ਦੀ ਰਿਪੇਅਰ ਹੁੰਦੀਆਂ ਪਈਆਂ ਕਿਉਂਕਿ ਬਰਸਾਤਾਂ ਆਉਂਦੀਆਂ ਨਾ ਵੋਟਾਂ ਦਾ ਵੀ ਤੇ ਨਾਲੇ ਬਰਸਾਤਾਂ, ਹਾਂ ਬਰਸਾਤਾਂ ਦਾ ਵੀ ਏ ਹੋ ਜਾਂਦਾ ਨਾ ਬਰਸਾਤਾਂ ਆਂਦੀਆਂ ਨਾ ਫਿਰ ਰੋਡ ਜਿਹੜੀ ਜਰਾ ਜਈ ਟੁੱਟੀ ਦੀ ਹੁੰਦੀ ਨਾ ਹੋਰ ਖਰਾਬ ਹੋ ਜਾਂਦੀ ਐ। ਪਰ ਏ ਆ ਕਿ ਅੱਜ ਕੱਲ ਟ੍ਰੈਫਿਕ ਬੋਤ ਐ, ਇਤਨੀ ਜਨਰੇਸ਼ਨ ਮਤਲਬ ਇਤਨੀ ਹੋ ਗਈ ਟ੍ਰੈਫਿਕ ਏਨੀ ਐ, ਕਦੇ ਜਾਮ ਰਸਤਿਆਂ 'ਚ ਜਾਓ ਤੁਆਨੂੰ ਗਰਮੀ ਉੱਧਰੋਂ ਗਰਮੀ, ਓੱਧਰੋਂ ਜਾਮ ਮਿਲ ਜਾਂਦੈ ਜਾਣਾ ਜਿੱਥੇ ਜਲਦੀ ਜਾਣਾ ਹੁੰਦੈ, ਉੱਥੇ ਹੋਰ ਲੇਟ ਹੋ ਜਾਣੇ ਆਂ ਅਸੀਂ।
ਹਾਂਜੀ ਹਾਂਜੀ, ਆਹ ਅਸੀਂ ਤੇ ਸਵੇਰੇ ਸਵੇਰੇ ਗਏ ਸੀ ਨਾ ਸਵੇਰੇ ਹਜੇ ਨਈਂ ਸੀ ਹਾਂ, ਹਾਂਜੀ ਹਾਂ ਚਲੋ ਓਹੀ ਨਾ ਮੈਨੂੰ ਵੀ ਫਿਰ ਚੰਗਾ ਲੱਗਾ ਵੀ ਪੈੱਲੀ ਵਾਰੀ ਮੈਂ ਏਂਨਾ ਗਈ ਆਂ। ਹੁਣ ਥੋੜਾ ਹੋ ਗਿਆ ਨਾ ਮੈਨੂੰ ਬੀ ਕੋਂਨਫੀਡੈਂਟ।
ਆ ਏ ਹੁੰਦਾ ਕਿ ਜਦੋਂ ਬੱਚੇ ਨੂੰ ਆਂਦਾ ਐ ਤੇ ਬੱਚੇ ਨੂੰ ਕਵਾਂਗੇ ਚੱਲ ਸਾਨੂੰ ਉੱਧਰ ਲੈ ਚੱਲ ਸਾਨੂੰ ਓੱਥੇ ਲੈ ਚੱਲ ਹਨਾ ਘਰ ਵਿੱਚ ਕੋਨੂੰ ਆਉਣੀ ਚਾਹੀਦੀ ਹੈ ਜਾ ਜਾ ਆਉਣੀ ਚਾਹੀਦੀ। ਮੈਂ ਵੀ ਆਪਣੇ ਬੋਲਦੀ ਰੈਣੀ ਆਂ ਓਨਾਂ ਨੂੰ ਘਰ ਮੇਰੀਆਂ ਨੂੰਆਂਏ ਮੈਂ ਓਨਾਂ ਨੂੰ ਬੋਲਦੀ ਰੈਣੀ ਆਂ ਸਿੱਖਲੋ ਬਾਈ ਆਂਦੀ ਵੀ ਛੋਟੀ ਨੂੰਹੁ
ਆਂ, ਆ ਨਈਂ ਨਈਂ ਠੀਕ ਕੀਤਾ ਹੋਰ ਕੀ ਕੇਉਂਕਿ ਫੇਰ ਬੰਦਾ ਕਿਸੇ ਦੇ ਓੱਤੇ ਨੀ ਨਾ ਨਿਰਭਰ ਰੈਂਦਾ ਬੰਦਾ ਆਪੇ ਈ ਥੋੜ੍ਹਾ ਆਪਣਾ ਨਿੱਕੇ ਮੋਟੇ ਕੰਮ ਚਲੇ ਜਾਂਦਾ ਕਰਨ, ਐਂ ਜੇ ਦੂਸਰੇ ਦਾ ਮੂੰਹ ਦੇਖਦੇ ਰਈਏ ਦੇਖਦੇ ਰਈ ਹਾਂ, ਆਂ ਨਾਲੇ ਜਿਦੋਂ ਇੱਕੋ ਚਲਾਨ ਲਾ ਹਾਂ ਇੱਕ ਜਣਾ ਹੋਏ ਨਾ ਫੇਰ ਓ ਬੋਰ ਵੀ ਹੋ ਜਾਂਦਾ ਕਹਿੰਦਾ ਵੀ ਮੇਰੇ ਪਿੱਛੇ ਈ ਲੱਗੇ ਰੈਂਦੇ ਆ। ਮੈਂ ਆਵਾਂਗਾ, ਜਾਵਾਂਗਾ ਫੇਰ
ਤੇ ਹੈ ਬੱਚੇ ਕਹਿਣਗੇ ਮੰਮੀ ਆਏਗੀ ਹੋਰ ਹ ਅਸੀਂ ਆਵਾਂਗੇ ਸ਼ਾਮੀ ਆਵਾਂਗੇ ਤੋ ਓ ਜਾਵਾਂਗੇ ਤੋ ਤੁਸਾਂ ਤੁਸੀ ਏਨੇ ਸਿੱਖ ਲਈ ਦੀਏ ਤੁਹਾਨੂੰ ਲੈ ਜਾਏਗੀ ਕਿੱਥੇ ਕੁਛ ਲਿਆਨਾ ਏ ਗੁਰਦੁਆਰੇ ਸੋ਼ੜ ਆਂਦੀ ਏ ਮੈਨੂੰ ਵੀ ਓ ਕਿਦਰੇ ਸਾਡੇ ਸਬਜੀ ਮੰਡੀ ਲੱਗਦੀ, ਓਥੇ ਚਲੇ ਜਾਈਦ ਏ, ਓ ਛੋਟਾ-ਮੋਟਾ ਕੰਮ ਬਜਾਰ ਦਾ ਕੋਈ ਹੋਂਦਾ ਓ ਲੇ ਆਈਦਾ ਐ, ਹਾਂ ਹੋਲੀ ਹੋਲੀ, ਹੋਲੀ ਹੋਲੀ ਮਨਲੋ ਹਜੇ ਤੇ ਓਦਾ ਵੀ ਹੱਥ ਥੋੜਾ ਜੇਆ ਕਮੰ ਦਾ ਏ ਨਾ ਤੇ ਫੇਰ ਮੈਨੂੰ ਵੀ ਲੱਗਦਾ ਮੈਂ ਫਿਰ ਮੈਂ, ਮੈਂ ਭਾਵੇਂ ਪਿੱਛੋਂ ਡਰਦੀ ਹੋਵਾਂਗੀ। ਮੈਂ ਓਨੂੰ ਨੀ ਕੈਂਦੀ ਮੈਂ, ਮੈ ਕੈਂਦੀ ਚੱਲ ਚੱਲ ਠੀਕ ਚੱਲਦਾ ਪਿਆ, ਹਾਂ, ਮੈਂ ਕੇ ਚੱਲ ਠੀਕ ਏ, ਠੀਕ ਏ ਥੋੜਾ
ਹਾਂਜੀ, ਹਾਂਜੀ ਹਾਂ ਹੋ ਜਾਂਦਾ ਨਾ ਓ ਬੰਦੇ ਨੂੰ ਏਹੀ ਹੁੰਦਾ ਨਾ ਕਿ ਮੈਂ ਪਿੱਛੇ ਵਾਲੇ ਨੂੰ ਬਿਠਾਯਾ ਕਿਤੇ ਓ ਡੇਗ ਨਾ ਜਾਏ ਉਹਨੂੰ ਸੁੱਟ ਨਾ ਦਵਾਂ ਹਾਂ ਏ
ਹਾਂ, ਏਈ ਹੁੰਦਾ ਆਹ ਫੇਰ ਚਲਾਵਾਂਗੇ ਤੇ ਆਏਗੀ ਨਾ ਡਰ ਕੱਢਣਾ ਈ ਪਏਗਾ ਨਾ ਫੇ ਏਕ ਵਾਰੀ ਕੁਛ ਹੋ ਹਲਕਾ ਫੁਲਕਾ ਗਿਰ ਵੀ ਜਾਂਦਾ ਬੰਦਾ ਕੋਈ ਦਿੱਕਤ ਵਾਲੀ ਗੱਲ ਨੀ, ਪ ਏ ਆ ਕਿ ਸੰਭਾਲਨੀ ਆਨੀ ਚਾਈਦੀ ਤੁਆਨੂੰ, ਚਲਾਂਦੇ ਪਏ ਤਾਨੂੰ।
ਜਾ ਨੇ, ਓ ਅੱਗੇ ਇੱਕ ਓ ਆ ਗਈ ਗੱਡੀ ਵਾਲਾ ਗੱਡੀ ਸੀ ਓਦੀ ਖਰਾਬ ਮਤ ਤ ਪੂਰੀ ਰੇਸ ਦਈ ਜਾ ਰੇਆ ਸੀ ਦਈ ਜਾ ਰੇ ਸੀ, ਇਹ ਕੈਂਦੇ ਏਨੇ ਨਾ ਇੱਕਦਮ ਚਲਾਨੀ ਤੇ ਸਾਨੂੰ ਉਡਾ ਦੇਨਾ ਐਨੇ ਤੇ ਅਹੀ ਓਨੂੰ ਮਤਲਬ ਅੱਗੇ ਕੱਢ ਦਿੱਤਾ ਤੇ ਆਪ ਅਹੀ ਪੀ ਛੇ ਹੋਏ ਆਪ ਜਿਵੇਂ ਪਿੱ ਉਹ ਜਗ੍ਹਾ ਐਨੀ ਸੀ ਟਰਨ ਕਰਨ ਲਈ, ਟਰਨ ਕੀਤਾ ਗੱਡੀ ਅਨਬੈਲੈਂਸ ਹੋ ਗਈ ਤੇ ਦੋਨੋ ਜਾਣੇ ਅਸੀਂ ਡਿੱਗ ਗਏ ਸ ਸਗੋਂ ਬਾਅਦ ਚ ਸਾ ਹੱਸਣ ਮੇਰੇ ਤੇ ਕੋਈ ਇੰਝ ਡਿੱਗੀ ਹੈ ਤੂੰ, ਇਸ ਤਰ੍ਹਾਂ ਹੋਇਆ, ਮੈਂ ਕਿਹਾ ਹੁਣ ਤੇ ਬਚਗੀ, ਕੱਪੜੇ ਮੋਟੇ ਪਾਏ ਦੇ ਸੀ। ਹਾਂ ਮੋਟੇ ਸੀ ਕੱਪੜੇ, ਹਾਂ, ਹਾਂ, ਹੋਰ ਕੀ, ਹਾਂ। ਉਹ ਬਸ ਉਹ ਉਹਦੇ ਕੋਲ ਬਚਣ ਦੇ ਬਚਦੇ ਇੱਕ ਕੋਲ ਬਚੇ ਤੇ ਆਪ ਵੀ ਫੇਰ ਖਰਾਬ ਹੋ ਗਿਆਂ ਉਹ ਗੱਡੀ ਚ ਪਾਈ ਰਹੀ ਸੀ, ਇੰਨੀ ਦੇ ਰਿਹਾ ਸੀ ਕਿ ਅਗਲੇ ਨੇ ਇਕ ਇੱਕ ਦਮ ਚਲਾਣੀ ਹੈ ਤੇ ਅਗਲੇ ਬੰਦੇ ਨੂੰ ਇਹਨੇ ਉਡਾ ਦੇਣਾ ਹੈ। ਹਾਂ ਉਹਨੂੰ ਉਹਨੂੰ ਕੱਢਿਆ ਤੇ ਆਪ ਪਿੱਛੋਂ ਦੀ ਨ
ਉਹੀ ਕਈ ਵਾਰੀ ਮੇਰੇ ਬੱਚ, ਹਾਂ, ਬੱਚੇ ਚਲਾਣਗੇ ਨਾ ਗੱਡੀ ਤੇ ਮੈਂ ਕਹਾਂਗੀ ਥੋੜਾ ਫਿਰ ਮੈਂ ਕਹਿੰਦੀ, ਚਲੋ ਤੁਸੀਂ ਤੇ ਠੀਕ ਚਲਾ ਰਹੇ ਹੋ ਜਿਹੜਾ ਸਾਹਮਣੇ ਆ ਰਿਹਾ, ਉਹ ਪਤਾ ਨੀ ਕਿਹੋ ਜਿਹੀ ਗੱਡੀ ਚਲਾ ਰਿਹਾ ਨਾ। ਮੈਂ ਇਹ ਕਹਿ ਰਹੀ ਮੈਂ ਤੁਹਾਨੂੰ, ਇਹ ਤੇ ਕਹਿ ਰਹੀ ਹਾਂ, ਤੁਸੀਂ ਨੀ ਗਲਤ ਕਰ ਰਹੇ ਪਰ ਜਿਹੜਾ ਸਾਹਮਣੇ ਆ ਰਿਹਾ ਜ ਸਾਈਡ ਤੋਂ ਆ ਰਿਹਾ ਉਹ ਤਾਂ ਕੁਛ ਗਲਤ ਕਰ ਜਾਂਦਾ ਨਾ ਅਤੇ ਇਸ ਕਰਕੇ ਥੋੜ੍ਹਾ ਜਿਹਾ, ਡਿਸਟੈਂਸ ਵੀ ਰੱਖੋ ਚੀ ਨ ਨਾ। ਥੋੜ੍ਹਾ ਡਿਸਟੈਂਸ ਰੱਖੋ ਗੱਡੀਆਂ ਆਉਂਦੀਆਂ ਪਈਆਂ ਕੋਈ ਮੋੜ ਆਂਦੈ ਨਾ, ਹਾਂ, ਕੋਈ ਮੋੜ ਆਂਦੈ ਨਾ ਓਥੋਂ ਤਾਂ ਗੱਡੀ ਕਈ ਵਾਰੀ ਦੂਸਰੇ ਬੰਦੇ ਜਿਆਦਾ ਈ ਤੇਜ਼ ਚਲਾ ਕੇ ਲੇ ਜਾਂਦੇ ਮੋੜ ਤੋਂ ਮੈਂ
ਜੀ ਉਹੀ ਨਾ ਕਿਸੇ ਲੇ ਕੋਈ ਹਾਂ ਅੱਗੋਂ ਹੀ ਕੱਟ ਕੇ ਲੈ ਜਾਂਦਾ ਇੱਕ ਦਮ ਕੋਈ ਫੇਰ ਬਾਅਦ ਚ ਭਾਇਂ ਬੋਲਦੇ ਆ ਪਿੱਛੋਂ ਦੀ ਪਰ ਜਦੋਂ ਹੋਣਾ ਅੱਛਾ ਪਤਾ ਥੋੜ੍ਹਾ ਲੱਗਦਾ ਕੁਛ। ਹਾਂ, ਹਾਂਜੀ, ਹਾਂ ਉਹ ਵੀ ਨਾ ਆਪਣਾ ਬਈ ਆਪਣਾ ਧਿਆਨ ਹੀ ਆ ਜਿਹੜਾ-
ਹਾਂ ਹਾਂ, ਉਹ ਤਾਂ ਹੈ ਹੀ ਆ, ਆਪਣੀ ਤਰਫੋਂ ਤਾਂ ਬੱਚੇ ਅੱਛੀ ਤਰ੍ਹਾਂ ਹੀ ਚਲਾਂਦੇ ਗੱਡੀ, ਉਹ ਆਪਣੀ ਤਰਫ ਤਾਂ ਕੋਈ ਵੀ ਨਹੀਂ ਗਲਤ ਚਲਾਂਦਾ ਪਰ ਟਾਈਮ ਦਾ ਕੁਛ ਨਹੀਂ ਕਹਿ ਸਕਦੇ ਨਾ।
ਹਾਂਜੀ ਹਾਂਜੀ ਹਮ ਚੱਲ ਬਸ ਵਧੀਆ ਵਧੀਆ ਠੀਕ ਹੈ ਜੀ, ਤੁਸੀਂ ਸੁਣਾਓ, ਠੀਕ ਸਭ? ਹਾਂ ਚਲੋ ਘਰ ਦਾ ਕੰਮ ਹੋ ਗਿਆ। ਸਾਡਾ ਕੰਪਲੀਟ ਲਾਏ ਰੇ
ਹਾਂ ਕੰਮ ਸਾਡਾ ਹੋ ਗਿਆ ਬੱਚਿਆਂ ਨੂੰ ਤੇ ਹੁੰਦਾ ਸਾਨੂੰ ਮੰਮੀ ਹੁਣ ਹੋਰ ਵੀ ਕੁਛ ਕਰਵਾਉਣਾ, ਮੈਂ ਹੀ ਥੋੜਾ ਸਾ ਰੋਕ ਦਿੰਦੀ ਮੈਂ ਬੇਟਾ ਥੋੜਾ ਥੋੜ੍ਹਾ ਆਰਾਮ ਨਾਲ ਕਰਵਾ ਲਉ ਕੰਮ ਅਤੇ ਹੋਰ ਘਰ ਵਿੱਚ ਕੀ ਕੰਮ ਤਾਂ ਕੋਈ ਇੱਕ ਵਾਰੀ ਇੱਕ ਵਾਰੀ ਸ਼ਾਲੂ ਕਰਵਾ ਲਉ ਨਾ ਕੁਛ ਨਾ ਕੁਛ ਇੱਕ ਕੰਮ ਹੁੰਦਾ ਤੇ ਦੂਸਰਾ ਕੰਮ ਨਜਰ ਆਣਾ ਲੱਗ ਜਾਂਦੈ ਕਿ, ਏ ਵੀ ਹੋਣਾ ਚਾਈਦਾ ਐ ਹਾਂ। ਸੋਫੇ ਓਦਰ ਪਾਸੇ ਨਈ ਬਣੇ ਡਰਾਇੰਗ ਰੂਮ ਡਾਇਨਿੰਗ ਰੂਮ ਸੀ ਨਾ ਵੱਡਾ ਵਾਲਾ, ਤੇ ਓਧਰ ਓਨੂੰ ਕੈੰਦੇ ਆਪਾਂ, ਟੀ ਵੀ ਦੇਖਣਾ ਹੁੰਦਾ ਏ, ਮੰਮੀ ਵੱਡਾ ਸੋਫਾ ਚਾਹੀਦਾ ਏ ਬੈਠਣ ਵਾਸਤੇ ਕਿਓੰ ਕਿ ਮੈਂ ਕਿਹਾ ਰਾਤੀ ਅਸੀ ਗ ਛਾਗਿਆਪਾਂ ਤੇ ਸੋਜਾਨਿਆ ਓੱਥੇ, ਸਾਨੂੰ ਅੱਛਾ ਵੀ ਲਗਦਾ ਇ ਏ-ਸੀ ਵਗੈਰਾ ਲਗਾੱਤਾ ਏ, ਤੇ ਟੀ-ਵੀ ਦੇਖਦੇ ਦੇਖਦੇ ਉੱਥੇ ਹੀ ਸੋਜੇ ਦੇ ਛੋਟੇ ਬੱ ਬੱਚੇ ਬੜਾ ਪਰੇਸ਼ਾਨ ਕਰਦੇ ਨਾਲ ਓ ਵੀ ਸੌੰਦੇ ਛੋਟੇ ਮੇਰੇ ਨਾਲ ਸੌੰਦੇ ਆ, ਹਾ ਚਲੋ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ